ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜ ਔਰ ਕਿਦਾਂ ਠੀਕ ਹੋ।
ਹਾਂਜੀ ਹਾਂਜੀ ਅਸੀ ਠੀਕ ਆ ਤੁਸੀ ਕਿਵੇ ਹੋ।
ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਾਰੇ ਠੀਕ ਨੇ।
ਹਾਂਜੀ ਹਾਂਜੀ ਸਾਰੇ ਵਧੀਆ ਹੋਰ ਤੁਸੀਂ ਸੁਣਾਓ ਨਾਸ਼ਤਾ ਪਾਣੀ ਹੋ ਗਿਆ।
ਹਾਂਜੀ ਹਾਂਜੀ ਮੇਰਾ ਨਾਸ਼ਤਾ।
ਅੱਛਾ ਅੱਛਾ ਕੀ ਖਾਧਾ ਫੇਿਰ ਅੱਜ ਤੁਸੀਂ।
ਬਸ ਨਾਸਤਾ ਓਹਿ ਰੋਟੀ ਖਾ ਲਈ। ਔਰ ਫਰਾਈ ਕੀ ਕੀਤੀ ਸੀ ਮੋਠ ਦੀ ਦਾਲ ਦੀ ਸਬਜ਼ੀ ਹੁਣ। ਹੈ ਨਾ ਉਹ ਖਾਧੀ ਸੀ।
ਅੱਛਾ ਅੱਛਾ ਜੀ ਮਟਕੀ।
ਗਭੀ ਹਾਂਜੀ ਮਟਕੀ ਬੰਦ ਗੋਭੀ।
ਅੱਛਾ ਅੱਛਾ ਚਲੋ ਬਾਏ। ਵਧੀਆ ਵਧੀਆ ਹੋਰ ਸੁਣਾਓ ਤੁਸੀਂ ਮੂਵੀ ਸੀਰੀਜ਼। ਵਗੈਰਾ ਦੇਖਦੇ ਹੁੰਦੇ ਹੋ।
ਅ ਮੂਵੀਜ਼ ਤਾਂ ਦੇਖ ਲੈਣੀ ਆ ਸਰੀਜ਼ ਤਾਂ ਮੈਂ। ਬਸ ਜ਼ੋਂਮਬੀ ਵਗੈਰਾ ਹੋਦਾ ਮੈਂ ਜ਼ਿਆਦਾ ਇੰਟਰਸਟ ਹੈ ਔਰ ਔਰ।
ਅੱਛਾ ਅੱਛਾ ਵਧੀਆ ਮਤਲਬ।
ਹਾਂ ਹਾਂਜੀ ਦੇਖ ਲੈਂਦੇ ਹਾਂ ਨੈਟਫਲਿਕਸ ਤੇ ਦੇਖ ਲੈਂਦੀ ਹਾਂ ਮੈਂ।
ਹਾਂਜੀ ਹਾਂ ਨੈਟਫਲਿਕਸ ਦੀ ਦੇਖ ਹੁੰਦੀਆਂ ਨੇ।
ਹਾਂਜੀ ਜਿੱਦਾਂ ਕੋਈ ਇੰਟਰਸਟਿੰਗ ਲੱਗਿਆ ਫਿਰ ਮੈਂ ਉਹ ਪੂਰਾ ਦੇਖੀ ਫਿਰ ਹਟਦੀ ਹਾਂ। ਨਹੀਂ ਕੁਛ ਇੰਟਰਸਟ ਲੱਗਿਆ ਫਿਰ ਨਹੀਂ ਬਾਕੀ ਤਾਂ ਮੂਵੀ ਵਗੈਰਾ ਦੇਖ ਲੈਂਦੀ ਆ।
ਅੱਛਾ ਅੱਛਾ ਹਾਂਜੀ ਮੈਂ ਵੀ। ਮਤਲਬ ਮੁਵੀਜ਼ ਵਗੈਰਾ ਦੇਖ ਲੈਂਦੀ ਆ ਸਿਰਰੀਜ਼ ਵਗੈਰਾ ਤਾਂ ਕੁਛ ਜ਼ਿਆਦਾ ਇੰਟਰੇਸਟ ਆ।
ਅੱਛਾ।
ਹਾਂ।
ਸਹੀ ਗੱਲ ਹੈ ਹੋਣਾ ਚਾਹੀਦਾ ਟਾਈਮ ਪਾਸ ਹੋ ਜਾਂਦਾ।
ਹਾਂਜੀ ਹਾਂਜੀ ਰੈਗਾ। ਪਹਿਲੇ ਪਹਿਲੇ ਥੀਏਟਰ ਤੇ ਮੂਵੀ ਆਉਂਦੀ ਆ ਫੇਰ ਉਰੇ ਕਿਤੇ ਆਉਂਦੀ ਆ ਇੱਕ ਹਫਤੇ ਡੇਢ ਹਫ਼ਤੇ ਬਾਅਦ। ਬਟ ਮੇਰੇ ਕੋਲ ਇੱਕ ਐਪ। ਆਪਾਂ ਹਨਾ ਉਹ ਤੇ ਡੇਢ ਸੌ ਰੁਪਏ ਪਾ ਦੇਣੇ ਨੇ ਮੂਵੀ ਆਪਣੇ ਨੂੰ ਘਰੇ ਬੈਠਿਆਂ ਨੂੰ ਵੀ ਦਿਖ ਜਾਂਦੀ ਆ।
ਸਹੀ ਗੱਲ ਹੈ ਹਾਂਜੀ। ਹਾਂਜੀ ਨਾ ਮੇਰੇ ਕੋਲ ਤਾਂ ਵੇਦੂ ਐਪ ਵੀ ਹੈਗਾ। ਉਹ ਤੋਂ ਵੀ ਅਸੀਂ। ਮਤਲਬ ਜਿੱਦਾਂ ਅੱਜ ਰਿਲੀਜ਼ ਹੋ ਗਈ ਪਿਕਚਰ ਫਿਰ ਦੂਜੇ ਦਿਨ ਮਤਲਬ। ਮਤਲਬ ਉਹ, ਮਤਲਬ ਥੇਟਰ ਪ੍ਰਿੰਟ ਹੁੰਦੀ ਹੈ ਵੋ।
ਹਾਂਜੀ
ਹਾਂ, ਉਹ ਦੂਜੇ ਜਾਂ ਤੀਜੇ ਦਿਨ ਹੀ ਆ ਜਾਂਦੀ ਹੈ, ਪਿਕਚਰ ਬ ਵੇਦੂ ਐਪ 'ਚ
ਅੱਛਾ -ਅੱਛਾ ਫੇਰ ਤਾਂ ਵਧੀਆ।
ਹਾਂ ਬਸ ਥੋੜਾ ਮਤਲਬ ਜੋ, ਮੋਬਾਈਲ ਉਹਦਾ ਜੋ ਕਲੈਰਿਟੀ ਹੈ, ਉਹ ਥੋੜੀ ਘੱਟ ਹੈਗੀ ਹੈ, ਜਦੋਂ ਆਪਾਂ ਵੇਦੂ ਐ 'ਚ ਦੇਖਦੇ, ਕਿਉਂਕਿ ਥਏਟਰ ਪ੍ਰਿੰਟ ਹੁੰਦੀ ਹੈ ਨਾ।
ਹਾਂਜੀ, ਸਹੀ ਕਿਹਾ, ਸਹੀ ਗਿਆ।
ਰਿਕਾਰਡਿੰਗ ਕੀਤੀ ਹੋਈ ਮਤਲਬ ਕਿਸੇ ਨੇ ਪਾਈ ਹੋਵੇਗੀ। ਉਹ, ਦਿਖਦੀ ਹੈ, ਪਿਕਚਰ ਬਾਕੀ ਤਾਂ ਬਹੁਤ ਸਾਰੇ ਓਪਸ਼ਨ ਚਾਰਜਿਸ ਕੁਛ ਨੀ ਹੈ। ਫਰੀ ਹੈ, ਹੋੜੀ ਆਵਾਜ ਮਤਲਬ ਥੋੜਾ ਬਲਰ ਵਾਂਗੂ ਪਿਕਚਰ ਬਲਰ ਵਾਂਗੂ ਥੋੜਾ ਜ ਮਾੜਾ ਜਿ ਜ਼ਿਆਦਾ ਨੀ, ਆਪਾਂ ਉਹਨੂੰ ਧਿਆਨ ਨਾਲ ਮਤਲਬ ਉਹਦੇ ਵੀ ਉਹ 'ਚ ਨਾ ਸੁਣਨਾ ਕਰਨਾ ਪੈਂਦਾ।
ਅੱਛਾ -ਅੱਛਾ ਫਿਰ, ਫੇਰ ਤਾਂ ਕੋਈ ਦਿੱਕਤ ਨੀ ਨਾ ਮਤਲਬ, ਜੋ ਮੇਰੇ ਕੋਲ ਹੈ, ਐਪ ਆ ਉਹ ਤੇ ਇੱਕਦਮ, ਕਲੀਅਰਿਟੀ 'ਚ ਪਿਕਚਰਾਂ ਦੀ ਤੇ ਡੇਢ ਸੌ ਰੁਪਏ ਭਰਨੇ ਪੈਂਦੇ ਆ ਜਾਂ ਇੱਕ ਸੌ ਵੀ,
ਮੇਰਾ ਵੀ ਇਏਦਾਂ ਹੀ ਹੈ ਨਾ, ਨੈਟਫਲਿਕਸ ਦਾ ਰਿਚਾਰਜ ਕਰਨਾ ਪੈਂਦਾ ਹੈ, ਪਰ ਨੈਟਫਲਿਕਸ ਦਾ ਉਹਦੇ ਵਿੱਚ ਵੀ ਸੀਰੀਜ਼ ਹੁੰਦੇ ਨੇ, ਉਹ ਵੀਦੂ ਐਪ 'ਚ ਮਤਲਬ ਸੀਰੀਜ਼ ਹੋ ਗਏ ਜਾਂ ਕੁਛ ਹੋਰ ਵੀ ਬ ਬਹੁਤ ਕੁਛ ਉਹਦੇ ਵਿੱਚ
ਅੱਛਾ ਜੀ।
ਹਾਂ, ਮਤਲਬ ਫਰੀ ਆਫ ਕੋਸਟ ਹੈ, ਨੇਟ ਨਾਲ ਹੀ ਚੱਲਣਾ ਉਹ।
ਅੱਛਾ- ਅੱਛਾ, ਠੀਕ ਆ, ਮੈਂ ਦੇਖੂੰਗੀ ਟਰਾਈ ਕਰਕੇ ਕਦੇ ਫਿਰ।
ਹਾਂਜੀ, ਉਹ ਏਦਾਂ ਐਪ ਨ ਓਪਨ ਹੁੰਦੀ ਉਹਦੀ ਲਕਰ ਕਰਨੀ ਪੈਂਦੀ। ਤੁਹਾਨੂੰ ਹੈਗੀ ਆ।
ਠੀਕ ਹੈ ਠੀਕ ਮੈਂ ਲਿੰਕ ਸੇਅਰ ਕਰ ਦਿਓ ਪਰਸਨਲ, ਮੈਂ ਕਰ ਲੂੰਗੀ ਓਪਨ ਜੀ।
ਹਾਂਜੀ- ਹਾਂਜੀ। ਘੁੰਮਣ, ਬਾਕੀ ਦਾ ਸ ਬੜਾ। ਰੇਟੀ ਦੀ ਥੋੜੀ ਪ੍ਰੋਬਲਮ ਆਉਂਦੀ, ਬਾਕੀ ਤੋਂ ਠੀਕ ਹੈ ਬਾਕੀ ਜੀਦਾਂ ਮਤਲਬ। ਪੁਛਿਆ, ਤੁਸੀਂ ਅਗਰ ਅੱਜ। ਜਿਦਾਂ ਫਰਾਈ ਡੇ ਨੂੰ, ਜ਼ਿਆਦਾ ਕਰਕੇ ਮੂਵੀਜ਼ ਰਿਲੀਜ਼ ਹੁੰਦੀ ਹੈ। ਸ਼ੁੱਕਰਵਾਰ ਨੂੰ, ਕੋਈ ਸੰਡੇ ਨੂੰ। ਹਡੇ ਤੱਕ ਆ ਜਾਂਦੀ ਹੈ ਆਪਣੇ ਵਦੂ ਐਪ 'ਚ, ਨੈਟਫਲਿਕਸ ਦਾ ਕਿੱਦਾਂ ਆ। ਨੈਟਫਲਿਕਸ ਦਾ ਕਿੱਦਾਂ ਉਹਦਾ ਹਫ਼ਤੇ ਬਾਅਦ ਜਾਂ ਪੰਦਰਾਂ ਦਿਨਾਂ ਬਾਅਦ ਆਉਂਦੀ ਹੈ ਨਾ।
ਹਾਂਜੀ -ਹਾਂਜੀ।
ਉਹਦੇ ਵਿੱਚ ਤਾਂ ਨਾਲ ਦੇ ਨਾਲ ਆ ਜਾਂਦੀ ਹੈ।
ਅੱਛਾ- ਅੱਛਾ, ਵਧੀਆ ਨਹੀਂ, ਵੈਸੇ ਦੇਖਿਆ ਜਾਵੇ ਨੈਟਫਲਿਕਸ ਸੀਰੀ ਵਾਸਤੇ ਜਿਆਦਾ ਵਧੀਆ।
ਹਾਂਜੀ, ਹੁਣ ਉਹਦੀ। ਵਰੁਣ ਧਵਨ, ਰਸ਼ਮੀਿਕਾ ਮੰਦਨਾ ਔਰ ਕੀ ਉਹ। ਕ੍ਰਿਤੀ ਸਹਨ ਆ, ਤਿੰਨੋ ਦਿਨ ਨ ਪਿਕਚਰ ਆਈ ਹੁਣ, ਮੂਵੀ ਆਈ ਹੈ।
ਅ ਪਤਾ ਨੀ ਜੀ ਆਈ ਹੋਣੀ ਆ, ਮੈਂ ਕਦੇ ਮਤਲਬ ਮੈਂ ਮਰਾਠੀ ਮੂਵੀਜ਼ ਵਗੈਰਾ ਨੀ ਦੇਖਿਆ ਜ਼ਿਆਦਾ।
ਮਰਾਠੀ ਨੀ ਹਿੰਦੀ ਹੈ, ਤਾਂ ਹਿੰਦੀ ਪਿਕਚਰ ਹੈ‌। ਹਾਂਜੀ। ਅ ਹਿੰਦੀ ਹੈ, ਤੋ ਉਹ ਆਈ ਹੈ ਵਧੀਆ ਹੈਗੀ ਪਿਕਚਰ ਉਹ ਵੀ ਸਟੋਰੀ ਵਧੀਆ ਹੈਗੀ। ਹਸਬੈਂਡ ਵਾਈਫ ਦੀ।
ਅੱਛਾ- ਅੱਛਾ, ਮੈਂ ਤੁਹਾਨੂੰ ਸੱਚੀ ਦੱਸਾਂ ਲੋਕ। ਗੱਲ ਆ ਮੈਂ ਨਾ ਹਿੰਦੀ ਮਰਾਠੀ ਮੂਵੀਜ਼ ਵਗੈਰਾ ਦੇਖਣ ਬਿਲਕੁਲ ਰਿਸ਼ਤੇ ਵੀ ਨਾ ਪੰਜਾਬੀ ਚ ਖਰਾਬ।
ਨਿਆ ਮਰਾਠੀ, ਪੰਜਾਬੀ ਔਰ ਹਿੰਦੀ ਸਾਰਾ ਕੁਝ ਦੇਖ ਲੈਂਨੇ ਆਂ, ਕਿਓਂਕਿ ਸਮਝ ਆਂਦੀ ਐ ਨਾ ਪੰਜਾ ਪੰਜਾਬੀ ਆਂਦੀ ਏ ਸਮਝ ਪੰਜਾਬੀ ਤੋਂ ਆਪਾਂ ਹੈਗੀ ਐ ਮਰਾਠੀ ਸਮਝ ਆਂਦੀ ਐ।
ਹਿੰਦੀ ਵਗੈਰਾ ਸਾਰਾ ਕੁਝ ਦੇਖ ਲੈਂਦੇ ਆ, ਪਰ ਚਲੋ ਇੰਟਰਸਟ ਆਂਦਾ ਜੋ ਪਿਕਚਰ ਵੱਖਰੇ-ਵੱਖਰੇ ਦੇਖਣ ਲਈ।
ਹਾਂਜੀ -ਹਾਂਜੀ, ਸਭ ਦਾ ਆਪਦਾ-ਆਪਦਾ ਮੂਡ ਹਨਾ।
ਹਾਂਜੀ ਪੰਜਾਬੀ ਵੀ ਔਂਦੀ ਐ ਪੰਜਾਬੀ ਤਾਂ ਮੈਨੂੰ ਜ਼ਾਦਾ ਵਧੀਆ ਲੱਗਦੀ ਕਿਉਂਕਿ ਓਦੇ ਵਿੱਚ ਕੋਮੇਡੀ ਜ਼ਾਦਾ ਹੁੰਦੀ ਐ ਨਾ। ਸੋਈ ਵੰਗ ਊਂ ਪੰਜਾਬ ਦਾ ਸੀਨ ਬਹੋਤ ਵਦੀਆ ਲੱਗਦਾ ਜਿੱਦਾਂ ਓ ਦਰਲਾ ਪੂਰਾ ਸੀਨ ਦਿਖਾਂਦਾ ਨਾ ਵਦੀਆ ਜਾ, ਮਤਲਬ ਬੱਚਿਆਂ ਨਾਲ ਬੈਠੇ ਬੱਚਿਆਂ ਨਾਲ ਬੈਠਨ ਵਾਲੀ ਮਤਲਬ ਦੇਖੀ ਪਿਕਚਰ ਹੁੰਦੀ ਐ। ਬੱਚਿਆਂ ਨਾਲ ਦੇਖਣ ਵਾਲੀ ਪਿਕਚਰ ਔਂਦੀ ਐ ਪੰਜਾਬੀ ਜ਼ਾਦਾ ਕਰਕੇ।
ਹੈਗੀ ਆ, ਓਦੋਂ ਇੱਕ ਰੱਬ ਦਾ ਰੇਡੀਓ ਥਰੀ ਆਏਆ ਸੀ ਮੂਵੀ।
ਦੇਖਿਆ ਸੀ।
ਹਾਂਜੀ ਤਰਸੇਮ ਜੱਸੜ ਦੇ ਏਦੀ ਸੀ ਨਿਮਰਤ ਖਹਿਰਾ ਦੀ ਓਵੀ ਮੈਨੂੰ ਬੋਤ ਪਸੰਦ ਆਈ।
ਵਦੀਆ ਸੀ ਓ ਤਾਂ ਪਿਕਚਰ ਓ ਤਾਂ ਆਪਨੇ ਮਤਲਬ ਜਿੱਦਾਂ ਓਨਾਂ ਨੇ ਦਿਖਾਏਆ ਸੀ ਚਾਚੇ ਤਾਏ ਦਾ ਏਦਾਂ ਈ ਕੁਛ ਦਿਖਾਇਆ ਸੀ।
ਹਾਂਜੀ- ਹਾਂਜੀ ਹਾਂਜੀ-ਹਾਂਜੀ-ਹਾਂਜੀ।
ਮਤਲਬ ਫ਼ਰਕ ਪੈ ਜਾਂਦਾ ਇੱਕ ਪ੍ਰੋਪਰਟੀ ਕਰਕੇ ਮਗਰ ਮਤਲਬ ਨਾ ਰਿਸ਼ਤਿਆਂ ਚ ਖ਼ਰਾਬੀ ਔਂਦੀ ਐ।
ਸਈ ਕਿਆ-ਸਈ ਕਿਆ ਰਿਸ਼ਤੇਦਾਰੀ ਫਰਕ ਪੈ ਜਾਂਦੈ ਕੈਨ ਦਾ ਮਤਲਬ ਰਿਸ਼ਤੇਦਾਰੀ ਚ ਫੇਰ।
ਹਾਂਜੀ-ਹਾਂਜੀ ਓਈ ਜ਼ਮੀਨ ਕਰਕੇ ਪ੍ਰੋਪਰਟੀ ਕਰਕੇ ਫ਼ਰਕ ਪੈ ਜਾਂਦੈ ਰਿਸ਼ਤਿਆਂ ਚ।
ਹਾਂਜੀ-ਹਾਂਜੀ ਸਈ ਕਿਆ
ਦੇਖਿਆ ਮੈਂ ਦੇਖਦੀ ਆਂ ਇਕਦਮ ਪੰਜਾਬੀ ਮੂਵੀਜ਼ ਵੀ ਪਰ ਜਦੋਂ ਮੇਰਾ ਮਤਲਬ ਮੂਡ ਨੀ ਹੋਊਗਾ ਤਾਂ ਮੈਂ ਕਦੇ ਹਿੰਦੀ ਦੇਖ ਲਿੰਨੀਆਂ ਕਦੇ ਪੰਜਾਬੀ ਕਦੇ ਹੋਰਰ ਤੇ ਕਦੇ ਸੋਂਬੀ ਏਦਾਂ ਮਤਲਬ ਅ ਸੀਰੀਅਲ ਵੀ ਦੇਖਦੀ ਆ ਸੀਰੀਜ਼ ਚ ਵਦੀਆ ਕੁਛ ਲੱਗੇ ਜਿੱਦਾਂ ਹੁਨ ਇੱਕ ਨਿਆ ਅ ਏ ਚੱਲ ਪਿਆ ਐ ਲੌਕਅਪ ਨੈਟਫਲਿਕਸ ਤੇ ਇੱਕ ਓ ਹੈਗਾ ਦੇਖਦੀ ਆਂ ਫਰਾ ਖਾਨ ਦਾ
ਹਾਂਜੀ-ਹਾਂਜੀ ਪਤਾ ਜੀ।
ਹਾਂਜੀ ਓ ਟੀ ਵੀ ਸਾਰੇ ਐਕਟਰਸ ਹੈਗੇ ਨੇ ਓਦੇ ਵਿੱਚ ਵੀ ਚਲੋ ਮੈਨੇ ਓ ਦੋ ਈ ਐਪੀਸੋਡ ਦੇਖੇ ਦੇਖੇ ਨੇ ਹਲੇੇ ਤੱਕ ਤਾਂ।
ਅੱਛਾ-ਅੱਛਾ।
ਕਿੱਥੇ ਟਾਈਮ ਲੱਗਦਾ ਬੱਚੇ ਫਿਰ ਤੰਗ ਕਰੀ ਜਾਂਦੇ ਨੇ।
ਹਾਂਜੀ-ਹਾਂਜੀ ਬੱਚਿਆਂ ਕਰਕੇ ਟੈਮ ਨੀ ਲੱਗਦਾ ਜੀ।
ਸਾਮਣੇ ਬੈਠਾਂਗੇ ਤੇ ਓ ਕੈਂਦੇ ਨੇ ਮੰਮਾ ਸਾਨੂੰ ਵੀ ਦਿਖਾਓ ਫਿਰ ਤੇ ਆਪਾਂ ਏਦਾਂ ਚੀਜ਼ਾਂ ਨੀ ਮਤਲਬ ਬੱਚਿਆਂ ਨੂੰ ਓ ਦਿਖਾ ਸਕਦੇ। ਸੀਰੀਜ਼ ਵਗੈਰਾ ਬੱਚੇ ਕਦੇ ਬਾਏ ਮਤਲਬ ਕਿਦਾ ਸੀਰੀਜ਼ ਵੱਖਰੇ- ਵੱਖਰੇ ਨੈਟਫਲਿਕਸ ਖੋਲੇ ਗਏ ਕਿੰਨੇ ਕੁੱਛ ਔਂਦੇ ਓਦੇ ਵਿੱਚ ਇੱਕ ਪ੍ਰਾਈਵੇਟ ਕੁਛ ਵੀ ਹੁੰਦਾ, ਹਨਾ ਓ ਚੀਜ਼ ਆਪਾਂ ਦੇਖ ਵੀ ਨੀ ਸਕਦੇ ਆਂ, ਹੂੰ।
ਹਾਂਜੀ ਹਾਂਜੀ
ਬੱਚਿਆਂ ਨੂੰ ਬੱਚਿਆਂ ਦੀ ਚੀਜ਼ਾਂ ਜਿੱਦਾਂ ਖੇਡਣ ਵਾਲੀਆਂ ਚੀਜ਼ਾਂ ਉਹ ਠੀਕ ਹੈ
ਹਾਂਜੀ ਹਾਂਜੀ ਸਹੀ ਕਿਹਾ
ਇਹਦੇ ਵਿੱਚ
ਬਾਕੀ ਤਾਂ ਵਧੀਆ ਹੈਗੀ ਨੈਟਫਲਿਕਸ ਹੋ ਗਏ ਹੋਟ ਜੀਓ ਹੋਟਸਟਾਰ ਹੋ ਗਏ
ਹਾਂਜੀ ਹਾਂਜੀ ਉਹ ਤਾਂ ਵਧੀਆ ਨੇ ਜੀ ਮੈਂ ਵੀ ਮਤਲਬ ਨੈਟਫਲਿਕਸ ਜਿਆਦਾ ਇਹ ਇੱਕ ਕਿਹੜੀ ਦਾ ਵੀ ਮਤਲਬ ਸਟੋਰੀ ਆ ਉਹ ਮਤਲਬ ਪਹਿਲੇ ਦੇਖਦੇ ਹੁੰਦੀ ਥਿੰਕਕਿੰਗ ਆਫ ਸਟਕਚਰ ਵਗੈਰਾ ਦੀ ਕੁਛ ਨਵੀਂ ਸੀਰੀਜ਼ ਸੀਗੀ
ਪਤਾ ਲੱਗ ਗਿਆ
ਹਾਂਜੀ
ਨਹੀਂ ਨਹੀਂ ਬਸ ਉਹ ਕੁੜੀ ਨੂੰ ਕਹਿ ਰਹੀ ਸੀ ਮੈਂ
ਅੱਛਾ ਅੱਛਾ ਹਾਂਜੀ ਤੇ ਉਹ ਪਹਿਲੇ ਮੈਂ ਉਹ ਦੇਖਦੀ ਹੁੰਦੀ ਸੀ ਉਹ ਤੋਂ ਬਾਅਦ ਫਿਰ ਮੈਂ ਹੋਰਰ ਸਟੋਰੀਜ਼ ਦੇਖਣ ਲੱਗ ਗਈ
ਮਾਮੀ ਕੋ ਬੋਲਨਾ ਲਿਆ ਆਪਕੇ ਟੀਚਰ ਕੋ।
ਹੋਰੋਰ ਸਟੋਰੀ ਦੇਖ ਕੇ ਫੇਿਰ ਮੈਂ ਡਰ ਜਾਂਦੀ ਸੀ ਰਾਤ ਨੂੰ ਵੀ ਸਟੈਪ ਹੋਰ ਮੂਵੀ ਸਾਈਡ
ਅੱਛਾ
ਹਾਂਜੀ
ਹੂੰ ਮੈਨੂੰ ਜੋ ਇੱਕ ਚੀਜ਼ ਪਤਾ ਲਗਾ ਮੈਂ ਥੋੜਾ ਜ ਮਤਲਬ ਦੇਖਤਾ ਉਹਨਾਂ ਦਾ ਟ੍ਰਜ਼ਰ ਵਗੈਰਾ ਕੁਛ ਦੇਖਤਾ ਟ੍ਰੇਲਰ ਵਗੈਰਾ ਫਿਰ ਮੈਨੂੰ ਵਧੀਆ ਲੱਗਾ ਨਾ ਫਿਰ ਮੈਂ ਆ ਫਿਰ ਦੇਖਦੀ ਹਾਂ ਓਪਨ ਕਰਦੀ ਹ ਨੇ ਤੇ ਫਿਰ ਮੈਂ ਉਹਨੂੰ ਜਿਆਦਾ ਮਤਲਬ ਮੋਬਾਈਲ ਦੇਖਣਾ ਕਰਨਾ ਮੈਨੂੰ ਜ਼ਿਆਦਾ ਨਹੀਂ ਪਸੰਦ ਹੈ ਇਕ ਤੇ ਪਹਿਲੇ ਹੀ ਬੱਚੇ ਤੰਗ ਕਰਦੇ ਨੇ ਉੱਪਰ ਉਹ ਫਿਰ ਉੱਪਰ ਮੋਬਾਇਲ ਦਾ ਫਿਰ ਉਹ ਇਫੈਕਟ ਹੁੰਦਾ ਨਾ ਫਿਰ ਸਰ ਦਰਦ ਹੁੰਦਾ ਬਹੁਤ ਜ਼ਿਆਦਾ
ਹਾਂਜੀ ਹਾਂਜੀ ਸਹੀ ਕਿਹਾ ਤੁਸੀਂ
ਮਤਲਬ ਕਿ ਲੱਗੀ ਤਾਂ ਫਿਰ ਮੈਂ ਹਟ ਦੀ ਨਹੀਂ ਫ਼ਿਰ
ਹਾਂਜੀ ਇੱਕ ਟਾਈਮ ਆਦਤ ਲਾ ਲਓ ਤਾਂ ਮਤਲਬ ਇੱਕ ਟਾਈਮ ਬਹਿਠ ਜਾ ਤਾਂ ਬਹਿ ਹੀ ਜਾਂਦੇ ਹਾਂ ਫਿਰ
ਹਾਂਜੀ ਹਾਂਜੀ ਏਕ ਟਾਈਮ ਪਾਸ ਜਾਂਦਾ ਹੁਣ ਜਿੱਦਾਂ ਇੱਥੇ ਪੇਕੇ ਪਰਿਵਾਰ ਆਈ ਹੈ ਇੱਥੇ ਜ ਟਾਈਮ ਨੀ ਲੱਗਦਾ ਉੱਥੇ ਜਾਉਂਗੀ ਹੁਣ ਉਹ ਤਾਂ ਕੱਲੀ ਕੱਲੀ ਰਹਿਣਾ ਉੱਥੇ ਫੇਰ ਟਾਈਮ ਬਸ ਹੋ ਜਾਂਦਾ ਸਾਰਾ ਦਿਨ ਮਤਲਬ ਜਾਂਦਾ ਨੀ ਨਾ ਟਾਈਮ ਨੀ ਨਿਕਲਦਾ ਫੇਿਰ ਉੱਥੇ ਬੈਠੇ ਉੱਥੇ ਦੇਖ ਕੇਦੀ ਆ ਸਾਰੀ ਮੂਵੀਜ਼ ਵਗੈਰਾ
ਚਲੋ ਵਧੀਆ ਟਾਈਮ ਪਾਸ ਵੀ ਹੋ ਜਾਂਦਾ ਨਾਲੇ।
ਹਮ ਸਈ ਗੱਲ ਏ।
ਹਾਂਜੀ ਹੋਰ ਸਬ ਤੁਸੀਂ ਸ਼ੂਜ਼ ਵਗੈਰਾ ਓਰਡਰ ਕਰ ਦੇਨੈ ਓ ਫਲਿਪਕਾਰਟ ਐਮਾਜੋਨ ਵਗੈਰਾ ਤੇ।
ਸ਼ੂਜ਼
ਹਾਂਜੀ
ਨਾ ਸ਼ੂਜ ਤੋਂ ਮੈਂ ਕਦੇ ਟਰਾਈ ਨੀ ਕੀਤਾ ਓਨਲਾਈਨ ਮੈਂ ਬਸ ਬੱਚਿਆਂ ਦੇ ਕਦੇ ਮਤਲਬ ਅ ਡੇਲੀ ਯੂਜ ਵਾਸਤੇ ਅ ਕਲੋਥਸ ਵਗੈਰਾ ਇਹਨਾਂ ਦੇ ਮਤਲਬ ਕੱਪੜੇ ਵਗੈਰਾ
ਹਾਂਜੀ, ਹਾਂਜੀ
ਹਾਂ ਦੇਖ ਹੋਰ ਉਹ ਉਹ ਕਿ ਬਾਕੀ ਸ਼ੂਜ਼ ਵਗੈਰਾ ਤਾਂ ਨਹੀਂ ਕੀਤੇ ਮੈਂ ਕਦੇ
ਅੱਛਾ ਮੈਂ ਹੁਣ ਸ਼ੂਜ ਮੰਗਵਾਏ ਨੇ ਪੂਮਾ ਦੇ ਛੇ ਹਜ਼ਾਰ ਬੈਗੇ ਹੀ ਬੱਦੇਏ ਇੱਕ ਕਆਲਿਟੀ ਕਿ ਨਿਕਲੂ ਵਾਲੇ ਆਏ ਨੀਂ
ਅੱਛਾ ਨਈ ਅਗਰ ਕੋ ਵਧੀਆ ਕੁਆਲਿਟੀ ਵਾਲੇ ਆਪਾਂ ਕੋਸਟਲੀ ਮੰਗਾਓਗੇ ਤਾਂ ਚਲੋ ਵਧੀਆ ਹੀ ਨਿਕਲਣਾ ਕਿਉਂਕਿ ਓਨਾ ਤੇ ਅਹ ਗਰੰਟੀ ਵਰੰਟੀ ਵੀ ਆਉਂਦੀ ਨਾ ਵਧੀਆ। ਆਪਾਂ ਜਿੱਦਾਂ ਹੁਣ ਮੈਂ ਤਾਂ ਕਦੇ ਏਦਾਂ ਮੰਗਾਇਆ ਨੀ ਇੰਨੀ ਕੋਸਟ ਵੀ ਕਦੇ ਔਨਲਾਈਨ। ਮੈਂ ਜਿੱਦਾਂ ਸ਼ੋਪ ਤੋਂ ਜਾ ਕੇ ਲੈ ਲੈਂਨੇ ਆ ਅਸੀਂ ਓਨਲਾਈਨ ਇੰਨਾ ਮਹਿੰਗਾ ਕਦੇ ਆਦੀ ਐ ਨਾ ਚੀਜ਼ ਫਿਰ ਓ ਮੂਡ ਈ ਖਰਾਬ ਹੋ ਜਾਦਾ। ਇਸ ਕਰਕੇ ਮੈਂ ਛੇਤੀ ਔਨਲਾਈਨ ਮੰਗਾਦੀ ਨੀ ਐ।
ਅੱਛਾ-ਅੱਛਾ ਮੇਰਾ ਤਾਂ ਬੱਡੇ ਆ ਜੀ ਤਾਂ ਕਰਕੇ ਮੈਂ ਮੰਗਵਾ ਲਏ।
ਅੱਛਾ-ਅੱਛਾ ਕਦੋਂ ਵੱਡੇ ਤੁਹਾਡਾ ਅੱਜ?
ਮੇਰਾ ਹੁਣ ਨੌ ਜਲਾਈ ਦਾ।
ਅੱਛਾ-ਅੱਛਾ ਠੀਕ ਏ ਐਡਵਾਸਂ ਤੁਹਾਨੂੰ ਹੈਪੀ ਬੱਡੇ।
ਥੈਂਕ ਯੂ ਥੈਂਕ ਯੂ ਕੇ ਫੇਰ ਥੋੜਾ ਖਰਚਾ ਹੀ ਕਰ ਲਈਏ ਹੁਣ ਵੱਡੇ ਆ ਰੀਆ
ਹਾਂਜੀ
ਹਾਂਜੀ ਇਸ ਕਰਕੇ ਮੈ ਸ਼ੂਜ ਮੰਗਾ ਲਏ ਤੇ ਵੱਡੇ ਲਈ ਡਰੈਸ ਟ ਮੈਂ ਏਈ ਰੱਖਿਆ ਵਾ ਬਾਈਟ ਚ ਮਤਲਬ ਲੋਅਰ ਟੀ ਸ਼ਰਟ ਹੋਦੀ ਓ, ਓ ਔਰ ਡਾਊਨ ਸ਼ੋਲਡਰ ਟੀ ਸ਼ਰਟ ਆਈ ਆ ਵਾਈਟ ਹਾਂਜੀ-ਹਾਂਜੀ-ਹਾਂਜੀ ਓਈ। ਟੀ ਸ਼ਰਟ ਤੇ ਬਾਕੀ ਫੋਰਮਲ ਜੀਨਸ ਬਲੈਕ ਕਲਰ ਦੀ ਹਾਂਜੀ ਫਿਲਹਾਲ ਤਾਂ ਇਨਾ ਈ ਸੋਚਿਆ ਬਾਕੀ ਦੇਖਾਂਗੇ।
ਅੱਛਾ।
ਹਾਂਜੀ-ਹਾਂਜੀ।
ਚਲੋ ਕੋਈ ਨੀ ਵਧੀਆ ਸ਼ੋਪਿੰਗ ਕਰੋ ਇੰਜੋਏ ਕਰੋ ਆਪਣਾ ਬਰਡੇ ਵੀ ਸੈਲੀਬ੍ਰੇਟ ਕਰੋ।
ਹਾਂਜੀ-ਹਾਂਜੀ।
ਠੀਕ ਆ ਦੀਦੀ ਚਲੋ ਚੰਗਾ ਫੇਿਰ ਮੈਂ ਕਰਦੀ ਹਾਂ ਫ ਬੱਚੇ ਨੂੰ ਰੋਟੀ ਖਵਾਵਾਂ ਮੈਂ।
ਹਾਂਜੀ-ਹਾਂਜੀ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਹਾਂਜੀ।